ਹੈਲੋ,
ਹੈਲੋ ਹਾਂ
ਸਸ ਰੀ ਕਾਲ, ਸਸ ਰੀ ਕਾਲ, ਹੋਰ ਠੀਕ ਹੋ।
ਵਧੀਆ, ਤੁਸੀ ਸੁਣਾਓ
ਮੈਂ ਵੀ ਵਧੀਆ, ਤੁਸੀਂ ਦੱਸੋ।
ਹਾਂਜੀ- ਹਾਂਜੀ, ਵਧੀਆ ਸਭ।
ਹੋਰ ਕੀ ਕਰ ਰਹੇ ਹੋ?
ਬਸ, ਕੰਮ ਲੱਗੇ ਹੋਏ ਸੀ।
ਅੱਛਾ, ਹੋਰ ਲੰਚ ਵਗੈਰਾ ਕਰ ਲਿਆ।
ਹਾਂਜੀ- ਹਾਂਜੀ, ਸਭ ਕਰ ਲਿਆ।
ਹੋਰ ਹੋ ਗਏ ਫ੍ਰੀ ਕੰਮ ਤੋਂ ਸਾਰੇ।
ਹਾਂਜੀ,
ਮੈਂ ਕਿਹਾ ਹੋ ਗਏ ਫਰੀ
ਹਾਂਜੀ- ਹਾਂਜੀ- ਹਾਂਜੀ, ਹੂੰ ਹੋਰ
ਬਸ ਵਧੀਆ, ਹੁਣੇ ਮੈਂ ਵੀ ਹੁਣੇੇ ਫਰੀ ਹੋ ਕੇ ਬੈਠੀ ਸੀ, ਮੈਂ ਕਿਹਾ ਚਲੋ ਫੋਨ ਕਰਦੀ ਆਂ, ਬੜੇ ਦਿਨ ਹੋ ਗਏ ਨੇ ਗੱਲ ਨੀ ਹੋਈ, ਕੌਲ ਕਰਦੀ ਆਂ।
ਮੈਨੂੰ
ਇਸ ਕਰਕੇ, ਹੋਰ ਕਿਹੜਾ ਫੈਸਟੀਵਲ ਅੱਛਾ ਲੱਗਦਾ ਤੁਹਾਨੂੰ।
ਮੈਨੂੰ ਮਤਲਬ ਅੱਛਾ, ਮਤਲਬ ਦੀਵਾਲੀ ਬਾਰੇ ਜ਼ਿਆਦਾ ਅੱਛਾ ਲੱਗਦਾ ਮਤਲਬ ਜਿਵੇਂ ਦੀਵਾਲੀ ਹੋ ਗਈ, ਹੋਲੀ ਤੇ ਬਹੁਤ ਗੰਦਾ ਤਿਉਹਾਰ ਲੱਗਦਾ ਵਾ।
ਅੱਛਾ, ਹੂੰ ਦੀਵਾਲੀ ਤੇ ਫਿਰ ਲਾਈਟਸ ਵਗੈਰਾ ਲੱਗੀਆਂ ਹੁੰਦੀਆਂ ਨਾ, ਵੈਸੇ ਵੀ ਅੱਛਾ ਹੁੰਦਾ ਹੈ ਦੀਵਾਲੀ।
ਹੂੰ- ਹੂੰ ਮਤਲਬ ਇੰਨੀ ਰੋਸ਼ਨੀ ਹੁੰਦੀ ਐ ਹਰ ਕਿਸੇ ਨੂੰ, ਮਤਲਬ ਜਗ੍ਹਾ ਜਗ੍ਹਾ ਤੇ ਲਾਈਟਾਂ ਵਗੈਰਾ ਲੱਗੀਆਂ ਹੁੰਦੀਆਂ ਨੇ। ਸਾਨੂੰ ਖਾਣ ਪੀਣ ਨੂੰ ਵਧੀਆ ਮਤਲਬ ਮਿਠਾਈਆਂ ਵਗੈਰਾ ਮਿਲਦੀਆਂ ਨੇ, ਅੱਛਾ- ਅੱਛਾ ਖਾਣ
ਉਹ ਤੇ ਹੈ
ਨਾਲੇ ਘਰ ਵੀ ਸਾਫ਼ ਸਫਾਈ ਵੀ ਹੋ ਜਾਂਦੀ ਐ ਚੰਗੀ ਤਰ੍ਹਾਂ, ਪੇਂਟ ਵਗੈਰਾ ਵੀ ਕਰਾ ਲੈਂਦਾ ਬੰਦਾ। ਅੱਛੀ ਤਰ੍ਹਾਂ ਸਾਫ਼ ਸਫ਼ਾਈ ਵੀ ਹੋ ਜਾਂਦੀ ਏ, ਦੀਵਾਲੀ ਇੱਕ ਐਸਾ ਤਿਉਹਾਰ ਐ, ਜਿੱਥੇ ਵਧੀਆ ਤਰੀਕੇ ਨਾਲ ਸਫ਼ਾਈ ਹੁੰਦੀ ਐ।
ਹਾਂਜੀ-ਹਾਂਜੀ।
ਨਾਲੇ ਉਹ ਹੁੰਦਾ ਘਰ ਦੇ ਵੀ ਇਕੱਠੇ ਹੁੰਦੇ ਨੇ ਘਰ ਦੇ ਵੀ ਆਉਂਦੇ ਨੇ ਦਿਵਾਲੀ ਦੇ ਫਿਰ ਫਰੈਂਡਸ ਵਗੈਰਾ ਵੀ ਆਉਂਦੇ ਨੇ ਫਿਰ ਗੇਮਸ ਵਗੈਰਾ ਵੀ ਬੰਦਾ ਖੇਲਦਾ ਹੈ ਹਮ ਤੁਹਾਡੇ ਉੱਥੇ ਕਿਵੇਂ ਮਨਾਈ ਜਾਂਦੀ ਹੈ ਦੀਵਾਲੀ
ਸਾਡੇ ਇੱਥੇ ਵੀ ਉਹੀ ਹੈ ਮਤਲਬ ਪਹਿਲੇ ਘਰ ਕੋਈ ਸਫਾਈਆਂ ਸਫੂਈਆਂ ਕਰੋ ਮਤਲਬ ਅੱਛਾ ਕਾਰ ਸ ਸਫ਼ਾਈ ਕਰਦੋ ਹਮ ਫੇਿਰ ਉਹਨਾਂ ਆਪਣਾ ਫ ਸੋਰੀ ਡੈਕੋਰੇਸ਼ਨ ਵਗੈਰਾ ਕਰ ਲੋ ਲਾਈਟਸ ਵਗੈਰਾ ਦੀ
ਅੱਛਾ
ਹਮ ਫੇਰ ਉਸ ਤੋਂ ਬਾਅਦ ਮਤਲਬ ਕੁੱਛ ਮਤਲਬ ਫ ਉਹ ਲੈਂਦੇ ਆਂ ਮਿਠਾਈਆਂ ਵਗੈਰਾ ਹੋਗਆਂ ਫਰੂਟ ਵਗੈਰਾ ਹੋ ਗਏ ਕੁਛ ਕਰੋਕਰੀ ਸਮਾਨ ਹੋ ਗਿਆ ਜਿਵੇਂ ਸਾਡੇ ਇੱਥੇ ਬਹੁਤ ਸੇਲ ਲੱਗਦੀ ਆ ਮਤਲਬ ਮੀਨਾ ਮਾਰਕੀਟ ਚ ਅਸੀਂ ਉੱ ਤਾਂ ਕੁਛ ਸਮਾਨ ਸਮੂਨ ਲੈਂਦੇ ਹਾਂ ਅੱਛਾ ਮਤਲਬ ਕਰੋਕਰੀ ਵਗੈਰਾ ਅੱਛੀ ਮਿਲਦੀ ਆਥੇ
ਅੱਛਾ
ਦਾ ਕੱਚ ਦਾ ਸਮਾਨ ਬਹੁਤ ਵਧੀਆ ਮਿਲਦਾ ਮਤਲਬ ਦੀਵਾਲੀ ਦੇ ਕੋਲ ਹੀ ਸ਼ੋਪਿੰਗ ਹੁੰਦੀ ਹੈ ਇਸ ਚੀਜ਼ਾਂ ਦੀ ਤੇ
ਹਮ-ਹਮ ਉਹ ਤਾਂ ਹੈ
ਮ ਮਤਲਬ ਸ਼ੋਪਿੰਗ ਵਗੈਰਾ ਵੀ ਕਰ ਲੈਂਦੇ ਹਾਂ ਅਸੀਂ
ਹਮ-ਹਮ-ਹਮ
ਹਮ ਹਮ ਫੇਰ ਉਸ ਤੋਂ ਬਾਅਦ ਆਪਾਂ ਗੁਰਦੁਆਰੇ ਵਗੈਰਾ ਜਿਵੇਂ ਪ੍ਰਸ਼ਾਦ ਲੈ ਜਾਂਦੇ ਹਾਂ ਸਾਡੇ ਮਤਲਬ ਅਸੀਂ ਪੂਜਾ ਵਗੈਰਾ ਤੇ ਨ ਨਹੀਂ ਕਰਦੇ ਜਿਵੇਂ ਸਿੱਖ ਧਰਮ ਚ ਤੁਹਾਨੂੰ ਪਤਾ ਅੱਜ ਕੱਲ ਪੂਜਾ ਵਗੈਰਾ ਘੱਟ ਕਰਦੇ ਨੇ ਹਮ ਤੇ ਆਪਾਂ ਸਿਰ ਗੁਰਦੁਆਰੇ ਹੀ ਚਾਹੀਦਾ ਹੁੰਦਾ ਪਸ਼ਾਹ ਲੈ ਜਾਂਦੇ ਹਾਂ ਕੋਈ ਫਲ ਫਰੂਟ ਹੋ ਗਿਆ ਡੱਬਾ ਲੈ ਲਿਆ ਦਾ ਸਵੀਟਸ ਵਗੈਰਾ ਲੈ ਕੇ ਗੁਰਦਆਰੇ ਜਾਂਦੇ ਆ ਉੱਥੇ ਅਰਦਾਸ ਕਰਾ ਦਿੰਦੇ ਆਂ ਤੇ ਘਾਰ ਆ ਕੇ ਤੁਹਾਨੂੰ ਬੱਚਿਆ ਨੂੰ ਬ ਬੱਚਿਆਂ ਨੂੰ ਵੀ ਬੰਬ ਵਗੈਰਾ ਚਾਹੀਦਾ ਹੁੰਦਾ ਸਭ ਕੁੱਝ ਚਾਹੀਦਾ ਬੱਚਿਆਂ ਦੀਵਾਲੀ ਦੇ ਤੇ ਏਹੀ ਚੀਜ਼ਾਂ ਹੁੰਦੀਆਂ ਨੇ
ਹਮ ਬੱਚਿਆਂ ਨੂੰ ਤਾਂ ਬਸ ਇਹੀ ਹੈ ਪਟਾਕੇ ਮਿਲ ਜਾਣ ਬਸ ਲੋਕ ਬੱਚੇ ਤਾਂ ਪੰਜ-ਪੰਜ ਚਾਰ-ਚਾਰ ਪੰਜ-ਪੰਜ ਦਿਨ ਪਹਿਲੇ ਹੀ ਪਟਾਕੇ ਲੈ ਆਉਂਦੇ ਨੇ ਪਹਿਲੇ ਵਜਾਈਦੇ ਰਹਿੰਦੇ ਨੇ ਦੀਵਾਲੀ ਦਾ ਦਿਨ ਖ਼ਤਮ ਕਰ ਲੈਂਦੇ ਨੇ ਤਾਂ ਤੱਕ ਹੋਰ ਲਿਆਉਣ ਦਾ ਟਾਈਮ ਆ ਜਾਂਦਾ ਕਹਿੰਦੇ ਨੇ ਹੋਰ ਲਿਆ ਕੇ ਦੋ
ਲਿਆ ਦੋ ਹਾਂ ਬੱਚਿਆਂ ਤੋਂ ਬੱਚਿਆਂ ਕੋਲ ਤਾਂ ਏਹੀ ਕੁਛ ਹੀ ਹੈਗਾ
ਬੱਚੇ ਤਾਂ ਆਰਾਮ ਨਾਲ ਚਾਰ ਪੰਜ ਦਸ ਦਿਨ ਤ ਕਿੰਦੇ ਆਰਾਮ ਨਾਲ ਪਟਾਕੇ ਚਲਉਦੇ ਹੀ ਚਲਉਦੇ ਨੇ
ਹਾਂਜੀ-ਹਾਂਜੀ ਚਲੋ ਬੱਚਿਆਂ ਦਾ ਵੀ ਅੱਛਾ ਫੈਸਟੀਵਲ ਹੋ ਜਾਂਦਾ
ਹਾਂ ਬੱਚਿਆਂ ਨੇ ਵੀ ਅੱਛਾ ਹੁੰਦਾ ਹੈ
ਹੁਣ ਤੁਸੀਂ ਹੋਲੀ ਲਾ ਲਓ ਵੀ ਉਹ ਕਿੰਨਾ ਗੰਦਾ ਫੈਸਟੀਵਲ ਹੈ ਮਤਲਬ ਕਲਰ ਵਗੈਰਾ ਲਾਉਣੇ ਬੱਚੇ ਹਾਂ ਜਾਂ ਸਕਿਨ ਵਗੈਰਾ ਵੀ ਖਰਾਬ ਹੋ ਜਾਂਦੀ ਆ ਕਈਆਂ ਦੇ ਬੱਚਿਆਂ ਦੀ
ਹਮ ਉਹ ਤਾਂ ਹੈਗੇ ਪਰ ਅੱਜ ਕੱਲ੍ਹ ਬਹੁਤ ਫੈਸਿਲਿਟੀਜ਼ ਵੀ ਬਹੁਤ ਹੋ ਗਈਆਂ ਨੇ
ਹਾਂ
ਹੁਣ ਬੰਦੇ ਔਰਗੈਨਿਕ ਕਲਰ ਵੀ ਬੜੇ ਆਉਣ ਲਾਗਗੇ ਨੇ ਮਤਲਬ ਉਹ ਜ ਤਾਂ ਹੁਣ ਪਹਿਲੇ ਅਸੀਂ ਨੋਰਮਲ ਕਲਰ ਨਾਲ ਹੋਲੀ ਖੇਲ ਲੈਂਦੇ ਸੀ ਤੇ ਹੁਣ ਕੀ ਹੋ ਗਿਆ ਉਹੀ ਕਲਰਾਂ ਨੂੰ ਔਰਗੈਨਿਕ ਬਣਾ ਤਾ ਉਹਨਾਂ ਨੇ ਮਤਲਬ ਇੰਨੇ ਅੱਛੇ-ਅੱਛੇ ਔਰਗੈਨਿਕ ਕਲਰ ਵੀ ਆਉਣ ਲੱਗ ਗਏ ਨੇ ਹੁਣ ਜਿਹਨੇ ਇਫੈਕਟ ਨਾ ਕਰਨ ਸਕਿੰਨ ਤੇ ਇਫੈਕਟ ਨਾ ਕਰਨ ਪਹਿਲੇ ਲੋਕੀ ਬਹੁਤ ਘੱਟ ਹੋਲੀ ਖੇਲਦੇ ਸੀ ਬਟ ਹੁਣ ਮੈਨੂੰ ਲੱਗਦਾ ਹੁਣ ਜਦ ਤਾਂ ਸੋਸ਼ਲ ਮੀਡੀਆ ਆ ਗਿਆ ਨਾ ਤਾਂ ਤੋਂ ਤਾਂ ਬਹੁਤ ਜ਼ਿਆਦਾ ਹੀ ਹੋਲੀ ਖੇਲਣ ਲ ਨੇ ਪਹਿਲੇ ਬਹੁਤ ਘੱਟ ਪਹਿਲੇ ਤਾਂ ਲੋਕ ਡਰਦੇ ਸੀ ਰੰਗ ਲਗਾਉਣ ਚ ਵੀ ਕਿਉਂਕਿ ਲੜਾਈ ਵਗੈਰਾ ਬੜੀ ਹੋ ਜਾਂਦੀ ਹੈ ਫਿਰ ਕਾਪੀ ਲੈਂਦੇ ਨੇ ਆਪਣਾ ਲੜਦੇ ਨੇ ਤੇ ਫਿਰ ਲੋਕ ਸਭ ਡਰ ਹਾਂ ਸਭ ਡਰਦੇ ਸੀ ਕਿ ਨਹੀਂ ਹੋਲੀ ਨਹੀਂ ਖੇਡਣੀ ਅਸੀਂ
ਹਮ-ਹਮ
ਪਰ ਹੁਣ, ਅੱਜ ਦੇ, ਅੱਜ ਦੇ ਮਤਲਬ, ਹਿਸਾਬ ਨਾਲ ਅੱਜ ਦੇਖੀਏ ਲੋਕਾਂ ਨੂੰ, ਤੇ ਅੱਜ ਹੋਲੀ, ਸਭ ਤੋਂ ਅੱਛੀ ਲੱਗਦੀ ਉਹਨਾਂ ਨੂੰ।
ਹਾਂਜੀ-ਹਾਂਜੀ, ਹਾਂ
ਬ ਸਾਡੇ ਲੋਕਾਂ ਨੂੰ ਨਹੀਂ, ਅੱਛੀ ਲੱਗਦੀ ਕਿਉਂਕਿ, ਸ ਅਸੀਂ ਸਭ ਦੇਖਿਆ, ਤਾਂ ਹੀ ਸਭ ਕੁਝ ਹੂੰਦਾ ਏ। ਲੜਾਈ, - ਝਗੜੇ ਕਰ ਲਏ।
ਹੂੰ।
ਤੇ ਸਾਨੂੰ ਅੱਛੀ ਨਹੀਂ ਲੱਗਦੀ। ਪਰ ਹੁਣ, ਅੱਜ ਦੇ ਹੋਲੀ ਬੜੀ ਮਤਲਬ ਅੱਛੀ, ਮਨਾਉਣ ਲੱਗ ਗਏ ਨੇ। ਫਰੈਂਡ ਸਰਕਲ ਆਪਣਾ ਹੋ ਜਾਂਦਾ ਏ। ਫੇਰ ਉਹਨਾਂ ਨੂੰ ਹੋਲੀ ਇੰਜੋਏ
ਨਹੀਂ ਭਾਵੇਂ ਹੂਂਜ, ਹੋਲੀ ਵੀ ਕਿਸੇ ਦਾ ਕਿਸੇ ਨੂੰ, ਮੈਂ ਤਾਂ ਨਹੀਂ, ਪਤਾ ਹੈਏਗਾ ਵੀ, ਹੋਲੀ ਦਿਨ ਹੁੰਦਾ ਕੀ ਹੈ। ਹਰ ਕਿਸੇ ਨੂੰ, ਇਹ ਪਤਾ ਕਿ, ਆਪਾਂ ਰੰਗ ਖੇਲਣਾ ਬਸ।
ਸਹੀ ਗੱਲ ਹੈ। ਹੂੰ, ਹੁਣ ਸਾਡੇ ਇੱਥੇ ਹੁਣ ਸਾਡੇ ਇੱਥੇ ਹੋਲੀ, ਮਨਾਉਂਦੇ ਨੇ ਨਾ, ਅਤੇ ਕਾਫੀ ਅੱਛੀ ਮਨਾਉਂਦੇ ਨੇ। ਕਿਉਂਕਿ ਇੱਕ ਦਿਨ, ਤਾਂ ਪਹਿਲੇ ਉਹ ਪੂਜਾ ਕਰਦੇ ਨੇ। ਹੋਲੀ ਹੋਲਿਕਾ ਜਲਉਂਦੇ ਨੇ। ਤੇ ਮਤਲਬ ਪੂਰਾ ਇੱਥੇ, ਟਰੈਡੀਸ਼ਨਲ ਦੇ ਤਰੀਕੇ, ਨਾਲ ਹੋਲੀ ਖੇਡੀ ਜਾਂਦੀ ਹੈ। ਪੂਰਾ ਮਤਲਬ, ਉਹ ਜੋ ਵੀ ਬੰਦਾ ਹੈ। ਏ ਮਤਲਬ ਪੂਜਾ ਕਰਨ ਵਾਸਤੇ ਬਨਉਂਦੇ ਨੇ। ਜਿੱਦਾਂ ਹੁਣ ਅਸੀਂ, ਦੀਵਾਲੀ ਤੇ ਮਿਠਾਈ ਵਗੈਰਾ, ਲੈਂਆਦੇ ਹਾਂ। ਇੱਥੇ ਲੋਕੀ ਨਾ ਘਰ ਘਰ ਹੀ, ਸਾਰਾ ਸਮਾਨ ਬਗਾ ਬਣਾਉਂਦੇ ਨੇ। ਜਿੱਦਾਂ ਗੁਜੀਆ ਹੋ ਗਈ। ਹੋਰ ਵੀ, ਮਿੱਠੇ- ਮਿੱਠੇ ਪੂੜੇ ਹਾਂ। ਉਹ ਸਭ ਬਣਾਉਂਦੇ ਨੇ। ਹੋਰ ਕੋ ਉਹ ਵੀ, ਬਣਾਉਂਦੇ ਨੇ, ਦਹੀਂ ਉਹ ਨੀ ਹੁੰਦੀ, ਰਾਈ ਦਾ ਪਾਣੀ ਹੁੰਦਾ ਨਾ।
ਹਾਂ ਠ ਠੰਡਿਆਈ, ਉਦੀ ਜਿਹੜੀ ਇੱਕ।
ਇੱਕ ਠੰਡਾਈ ਅੱਲਗ ਹੁੰਦੀ ਹੈ। ਇੱਕ ਬਣਾਉਦੇ ਨੇ ਰਾਹੀਂ ਦਾ ਪਾਣੀ। ਰਹੀਂ ਦਾ ਬਣਾ ਦੇ ਨਾ, ਖੱਟਾ- ਖੱਟ। ਟਾ ਮਤਲਬ ਇੱਕ, ਅੱਧੇ ਦਿਨ ਵਾਸਤੇ ਉਹਨੂੰ, ਰੱਖ ਦਿੰਦੇ ਨੇ, ਰਾਈ ਦੇ ਪਾਣੀ ਨੂੰ, ਫੇਰ ਉਹ ਹਾਂ ਕਾਂਜੀ ਬੜਾ, ਉਹ ਕਾਂਜੀ ਵੜੇ ਵੱਕਨ, ਉਹ ਬਣਾਉਦੇ ਨੇ। ਹੋਰ ਵੀ, ਮਤਲਬ ਕਿੰਨੀ ਤਰਾਂ ਦੀ
ਨੀ ਕੋਈ ਤੁਵਾਰ, ਅੱਛੇ ਵੀ ਹੁੰਦੇ ਨੇ। ਐਸੀ ਗੱਲ ਨੀ। ਤਿਉਹਾਰ ਅੱਛੇ ਵੀ ਹੁੰਦੇ ਹੈ। ਪਰ ਕਈਆਂ ਕਈ ਨਾ, ਮਤਲਬ ਗ਼ਲਤ ਪ੍ਰਯੋਗ ਕਰਦੇ ਨੇ। ਹੁਣ ਤੁਸੀਂ ਗਾਉ, ਪਿੰਡਾਂ ਚ ਲੋਕ ਦੇਖਲਓ, ਕਿਵੇਂ ਗੰਦੀ- ਗੰਦੀ ਹੋਲੀ ਖੇਡਦੇ ਨੇ। ਤੁਸੀਂ ਖੇਲਣਾ ਹੈ, ਹੋਲੀ ਖੇਲੋ, ਮਤਲਬ ਅਸੀਂ ਕਹਿੰਦੇ ਹਾਂ, ਮਤਲਬ ਵਧੀਆ ਖੇਲੋ। ਅੱਛੇ ਕਲਰ ਲੈ, ਲੋ। ਇੱਕ ਦੂਜੇ ਨੂੰ, ਗੁਲਾਲ ਲਗਾਓ। ਏ ਕਰੋ। ਮਤਲਬ ਇਹ ਵੀ, ਨੀ ਕਿ ਇੰਨੀ ਗੰਦੀ ਹੋਲੀ ਖੇਡੋਗੇ। ਆਪ ਥੱਲੋਂ ਚੁੱਕ, ਸਮਾਨ ਉੱਤੇ ਸੁੱਟੀ ਜਾਓ।
ਹੂੰ। ਨਹੀਂ- ਨਹੀਂ, ਇਹ ਤੇ ਗੱਲਤ ਗਲ ਐ।
ਕਈ ਬੜੇ ਬੁਰੀ, ਤਰਾਂ ਹੋਲੀ ਖੇਡਦੇ ਆ। ਮਤਲਬ ਬਹੁਤ ਗੰਦਾ ਖੇਡਦੇ ਆ।
ਕਿਨੇ ਨਾ ਉਹ ਤੇ, ਮਤਲਬ ਅੱਛੀ ਖੇਡਦੇ ਨੇ। ਮਤਲਬ ਦੇਖਿਆ ਮਤਲਬ ਸਾਡੀ ਗਲੀ ਚ ਵੀ, ਸਭ ਖੇਲਦੇ ਨੇ ਤੇ, ਕਾਫੀ ਅੱਛੀ ਹੋਲੀ ਹੁੰਦੀ ਹੈ। ਸਭ ਆਪਣੇ ਉਹਨਾਂ ਦੇ ਲੋਕ ਕ ਮਤਲਬ ਇੱਕ, ਦੂਜੇ ਦੇ ਘਰ ਜਾਂਦੇ ਨੇ। ਫੇਰ ਉਹਨਾਂ ਨੂੰ ਮ ਮਤਲਬ ਸਭ ਅੱਗੇ, ਰੱਖਿਆ ਹੁੰਦਾ। ਉਹਨਾਂ ਨੇ ਇੱਕ ਇੰਨਾ ਵੱਡਾ, ਮਤਲਬ ਡਾਇਨਿੰਗ ਪੂਰਾ, ਉਹਨਾਂ ਨੇ ਆਪਣਾ, ਸਜਾਇਆ ਹੁੰਦਾ ਵੇ। ਇੰਨੇ ਸਾਰੇ ਸਮਾਨ ਚ, ਫਰੂਟ ਕਰੀਮ ਬਨਾਉਂਦੇ ਨੇ। ਹੋਰ ਵੀ ਕਈ ਤਰਾਂ ਦੀ, ਜ ਡਿਸ਼ਿਜ਼ ਬਣਾਉਂਦੇ ਨੇ ਲੋਕੀ। ਮਤਲਬ ਬੜਾ ਅੱਛਾ ਬਣਾਉਂਦੇ ਨੇ ਹੋਲੀ।
ਹਾਂਜੀ- ਹਾਂਜੀ, ਹ
ਫੇਰ ਕਾਫੀ ਜਣੇ ਆਏ ਹੁੰਦੇ ਨੇ। ਉਹਨਾਂ ਦੇ ਗੈਸਟ ਵਗੈਰਾ ਵੀ, ਆਏ ਹੁੰਦੇ ਨੇ। ਤੇ ਉਹ ਆਪਣਾ ਮਤਲਬ ਫੈਮਿਲੀ ਫੈ ਖੇਲਿਆ, ਗਲੀ ਵਿੱਚ ਜਿੱਦਾਂ ਕਲਰ ਲਗਾ ਲਏ, ਪਾਣੀ ਨਾਲ ਖੇਲਿਆ, ਏਦਾਂ ਹੀ ਖੇਲਦੇ ਨੇ। ਹੁਣ ਜਿੱਥਾਂ ਇੱਥੇ ਕ ਸਾਡੇ ਣਿਥੇ ਨਾ ਮਤਲਬ, ਛੋਟੇ ਮਤਲਬ ਜੋ ਵੈਸੇ ਲੋਕ ਹੁੰਦੇ ਨੇ ਥੋੜੇ। ਉਹ ਖੇਲਦੇ ਨੇ, ਗੰਦੀ ਹੋਲੀ ਕਿਚੜਾਂ ਵਾਲੀ ਹੋਲੀ। ਖੇਲੀ ਜਾਂਦੀ ਏ ਇੱਕ ਦਿਨ। ਹਾਂ, ਸਹੀ ਗੱਲ ਹੈ। ਹੁਣ ਇੱਥੇ ਇੱਥੇ ਖੇਡੀ ਜਾਂਦੀ ਹੈ। ਕਿੱਚੜ, ਨਾਲੀ ਦਾ ਕਿੱਚੜ ਚੂਕ ਕੇ ਨਾ, ਉਹ ਹੋਲੀ ਖੇਡਦੇ ਨੇ। ਮਿੱਟੀ ਦਾ ਖਿੱਚੜ ਨਾਲ ਹੋਲੀ ਖੇਲਦੇ ਨੇ ਅੰਡੇ ਮਾਰਦੇ ਨੇ ਇੱਦਾਂ ਇੱਦਾਂ ਹੋਲੀ ਵੀ ਖੇਡਦੇ ਨੇ
ਹੁਣ ਕਈ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਜਿਂ ਫਰੈਂਡ ਸਰਕਲ ਹੋ ਜਾਂਦਾ ਕਈ ਆਪਣਾ ਨੱਚਦੇ ਟੱਪਦੇ ਵੀ ਨੇ ਕਈ ਖਾਣਾ ਪੀਣਾ ਹੋ ਜਾਂਦਾ ਹੈ ਕੋਈ ਢੋਲ ਮੰਗਾ ਕੇ ਨ ਕੁਛ ਹੈ ਮਤਲਬ ਅੱਛਾ ਵੀਈ ਕਈਏ ਅੱਛਾ ਵੀ ਮਨਾਉਂਦੇ ਨੇ। ਕਣੀ ਗੰਦਾ ਵੀ ਮਨਾਉਂਦੇ ਨੇ, ਤਿਓਹਾਰ ਤੇ ਅੱਛੇ ਹੀ ਹੁੰਦੇ ਨੇ, ਵੈਸੇ ਤੇ ਸਾਰੇ।
ਸਹੀ ਗੱਲ ਹੈ। ਬਸ ਉਹੀ ਨਾ, ਜੋ ਜਿੰਨੇ ਜਿੱਦਾਂ ਦਾ। ਬਣਾ ਲਿਆ ਤਿਉਹਾਰ ਉਹਨਾਂ ਵਾਸਤੇ ਤਾਂ ਫਿਰ ਉਦਾਂ ਹੀ ਹੈ ਆ ਹਾਂ ਜਿਹਨਾਂ ਨੇ ਕਿਹਾ ਕਿ ਨਹੀਂ ਅਸੀਂ ਅੱਛਾ ਹੀ ਕਰਨਾ ਹੈ। ਫਿਰ ਉਹ ਅੱਛਾ ਹੀ ਰੱਖਦੇ ਨੇ ਆਪਣਾ
ਹਾਂ ਜਿਹੜਾ ਅੱਛਾ ਮਨਾਉਣਗੇ ਜੋ ਸ਼ੁਰੂ ਤੋਂ ਅੱਛਾ ਮਨਾਉਂਦੇ ਆ ਜੋ ਅੱਛਾ ਕਰਨਗੇ ਹੂ,,, ਉਹਨਾਂ ਨੂੰ ਪਤਾ ਕਿ ਅਸੀਂ ਫੈਸਟੀਵਲ ਅੱਛਾ ਕਰਨੇ ਹਾਂ ਅਸੀਂ ਅੱਛੇ ਹੀ ਕਰਾਂਗੇ ਉਹ ਆਪਣੇ ਰੰਗ
ਹੂ,,,
ਉਹ ਕਲਰ ਵਗੈਰਾ ਵੀ ਅੱਛੇ ਲਿਆਉਣਗੇ ਸਾਰਾ ਕੁਛ ਹੈਲੋ ਅੱਛਾ ਮੈਂ ਕੇ ਆਵਾਜ਼ ਆ ਰਹੀ ਹਾਂ ਅੱਛਾ ਲੇਕਿਨ ਜਿਹੜੇ ਮਨਾਉਂਦੇ ਨੇ ਮਤਲਬ ਤਿਉਹਾਰ ਵਗੈਰਾ ਉਹ ਤੇ ਅੱਛਾ ਹੀ ਸਾਰਾ ਕੁਛ ਕਰਨਗੇ ਕਲਰ ਵਗੈਰਾ ਵੀ
ਸਹੀ ਗੱਲ ਹੈ ਹਾਂਜੀ ਉਹ ਤਾਂ ਹੈਗਾ ਹੂ ਉਹ ਤਾਂ ਹੈ।
ਪਰ ਕਹਿੰਦੇ ਨਾ ਕਈ ਮਤਲਬ ਕਈ ਬਹੁਤ ਗੰਦੇ ਖੇਲਦੇ ਨੇ ਇਸੇ ਕਰਕੇ ਬੰਦਾ ਡਰਦਾ ਕੀ ਹੋਲੀ ਦਾ ਤਿਉਹਾਰ ਗੰਦਾ ਹੀ ਹੈ। ਮਤਲਬ ਜਿਹੜਾ ਉਹ ਖੇਲਦੇ ਨਾ ਉਹ ਕਈ ਖੇਲਦੇ ਵੀ ਨਾ ਹੂ ਹੋਰ ਤੁਹਾਨੂੰ ਕਿਹੜਾ ਤਿਉਹਾਰ ਅੱਛਾ ਲੱਗਦਾ
ਦੀਵਾਲ ਮੈਨੂੰ ਵੀ ਦੀਵਾਲੀ ਜ਼ਿਆਦਾ ਅੱਛੀ ਲੱਗਦੀ
ਨਾ ਉਹੀ ਅ ਬੈਸਟ ਲਾਈਫ ਹੈ ਇੱਕ ਦੂਜੇ ਦੇ ਘਰ ਜਾਣਾ ਕਿਸੇ ਨੂੰ ਗਿਫਟ ਵਗੈਰਾ ਦੇਣਾ ਮਤਲਬ ਅੱਛੀ ਆ ਅੱਛਾ ਫੈਸਟੀਵਲ ਉਹ ਵਾਲਾ
ਹੂ ਹੋਲੀ ਮੈਨੂੰ ਵੀ ਮੈਨੂੰ ਵੀ ਹੋਲੀ ਹੀ ਅੱਛੀ ਲੱਗਦੀ ਹੈ ਜ਼ਿਆਦਾਤਰ
ਹੂ,,, ਮਤਲਬ ਕਿਸੇ ਦੇ ਘਰ ਜਾਓ ਕਿਸੇ ਨੂੰ ਮਿਲਣ ਜਾਓ ਮਹੀਨਾ ਮਹੀਨਾ ਪਹਿਲਾਂ ਹੀ ਸ਼ੋਪਿੰਗ ਵਾਲਾ ਗਿਫਟ ਵਗੈਰਾ ਲੈਣੇ ਇਕੱਠੇ ਕਰ ਦਿੰਦੇ ਨੇ ਬਸਤੀ ਇਹਨਾਂ ਘਰ ਜਾਣਾ ਅਸੀਂ ਗਿਫਟ ਦੇਣਾ ਹੈ।
ਹਾਂ ਸਹੀ ਗੱਲ ਹੈ।
ਕਿਉਂਕਿ ਮਤਲਬ ਤਿਉਹਾਰ ਦਾ ਦਿਨ ਵਧੀਆ ਹੈ ਮਾਹੌਲ ਤੇ ਤਿਉਹਾਰ ਆਉਂਦੇ ਤੇ ਸਨ ਹਾਂਜੀ ਉਹੀ ਤਿਉਹਾਰ ਨਾਲ ਖੁਸ਼ੀ ਵੀ ਆਉਂਦੀ ਹੈ ਵੀ ਅੱਜ ਤਿਉਹਾਰ ਆਰ ਆ ਅਸੀਂ ਇਹ ਚੀਜ਼ ਲੈਣੀ ਆ ਅਸੀਂ ਉਹ ਚੀਜ਼ ਲੈਣੀ ਆ ਅਸੀਂ ਬ ਬੱਚਿਆਂ ਨੂੰ ਇਹ ਚੀਜ਼ ਲੈ ਕੇ ਦੇਣੀ ਆ ਤਿਉਹਾਰ ਆ ਰਿਹਾ
ਹੂ,,,
ਮਤਲਬ ਤਿਉਹਾਰ ਆਉਣ ਤੋਂ ਪਹਿਲੇ ਸਾਨੂੰ ਅੱਛਾ ਲੱਗਦਾ ਕਿ ਇਹ ਵਾਲਾ ਫੈਸਟੀਵਲ ਆਉਣ ਵਾਲਾ ਕੀਆ ਬਣਾਇਆ ਵਨ ਬਣਾਏ ਮਤਲਬ ਪਹਿਲ ਬੰਦਾ ਸੋਚ ਲੈਂਦਾ ਅਸੀਂ ਇਹ ਲਵਾਂਗੇ ਅਸੀਂ ਉਹ ਲਵਾਂਗੇ ਅਸੀਂ ਉਹਦੇ ਘਰ ਜਾਵਾਂਗੇ ਅਸੀਂ ਉਹਦੇ ਘਰ ਜਾਵਾਂਗੇ
ਹੂ,,, ਚਲੋ ਠੀਕ ਹੈ ਫਿਰ ਕਰਾਂਗੇ ਕੋਲ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ
ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ
ਦੱਸੋ